ਵੀ ਨਹੀਂ ਹੈ
ਹੈਲੋ
ਹੈਲੋ ਸਤਿ ਸ੍ਰੀ ਅਕਾਲ ਜੀ ਕੀ ਹਾਲੇ
ਵਧੀਆ
ਬਸ ਵਧੀਆ ਕੀ ਗੱਲ ਤੁ ਤੁਹਾਨੂੰ ਗੱਲ ਹੀ ਨੀ ਤੰਨੇ ਦਿਨ ਹੋ ਗਏ ਮੈਂ ਕਿਹਾ ਚਲੋ ਗੱਲ ਹੀ ਕਰਤੀ ਥੋੜ੍ਹੀ ਦੇਰ
ਬੱਸ ਹੋਲੀਡੇਜ ਹੋਏ ਦੀ ਆ ਨਾ ਬੱਚੇ ਬੜਾ ਤੰਗ ਕਰਦੇ ਨੇ
ਅੱਛਾ ਅੱਛਾ
ਇਸ ਕਰਕੇ ਟਾਈਮ ਨੀ ਲੱਗ ਰਿਹਾ ਨਾਨੀ ਆਪਸ ਆਏ ਦੇ ਆ ਨਾ
ਅੱਛਾ ਅੱਛਾ ਤਾਂ ਹੀ ਮੈਂ ਕਹ ਪਤਾ ਕੀ ਗੱਲ ਹੋ ਗਈ ਹੋ ਦਿਨ ਹੋ ਗਏ ਗੱਲ ਹੀ ਨੀ ਕੀਤੀ ਤੁਸੀਂ
ਹਾਂਜੀ ਹਾਂਜੀ
ਹ ਹਾਂਜੀ ਵਧੀਆ ਮੈਂ ਤੁਹਾਨੂੰ ਡਿਸਟਰਬ ਨੀ ਕੀਤਾ ਅੱਛਾ ਅੱਛਾ ਰ ਡਿਨਰ ਹੋ ਗਿਆ
ਬਣਾਏ ਰਹੇ ਸੀ ਵੈਜ ਰਾਈਸ ਬਣਾ ਰਹੇ ਸੀ ਅੱਜ
ਅੱਛਾ ਕਿਵੇਂ ਬਣਾਉਦੇ ਤੁਸੀਂ
ਬਸ ਉਹਨੂੰ ਫਰਾਈ ਕਰਦੇ ਹ ਪਹਿਲੇ ਵੈਜੀਟੇਬਲਸ ਨੂੰ ਹਾਂਜੀ ਉਹਦੇ ਵਿੱਚ ਮੈਂ ਉਹ ਲੈ ਲਿਆ ਪਟੈਟੋ ਲੈ ਲਿਆ ਟਮੈਟੋ
ਅੱਛਾ
ਹੋਰ ਵੀ ਜੋ ਕੈਪਸੀਕਮ ਹੋ ਗਿਆ
ਅੱਛਾ
ਹਾਂਜੀ ਉਹਨੂੰ ਅੱਛੀ ਤਰ੍ਹਾਂ ਫਰਾਈ ਕਰ ਲਿਆ ਇੱਕ ਫਰਾਡ ਰਸ ਦਾ ਮਸਾਲਾ ਵੀ ਆਉਂਦਾ ਹੈ ਨਹੀਂ ਨਹੀਂ ਹੋਰ ਵੀ ਕਾਫੀ ਵੀ ਜੋ ਤੁਹਾਡੇ ਘਰ ਹੈਗੀਆਂ ਨੇ ਹਾਂਜੀ ਕੋਈ ਵੀ ਪਾਸ ਕੈਰੇਟ ਹੋ ਗਈ ਹਾਂਜੀ ਹਾਂਜੀ ਜੋ ਬੱਚੇ ਖਾਂਦੇ ਉਹੀ ਪਾਾਲੋ ਫੇਿਰ ਬੱਚੇ ਖਾਂਦੇ ਵੀ ਨੀ ਨਾ ਹੈਗੇ ਹਾਂਜੀ
ਅੱਛਾ ਫਰਾਈ ਕਰ ਦਿਓ ਪ
ਹਾਂਜੀ ਜੋ ਬੱਚੇ ਬੱਚਿਆਂ ਦੇ ਟੇਸਟ ਦੇ ਅਕੋਰਡਿੰਗ ਹਾਂਜੀ ਉਹਨੂੰ ਫਰਾਈ ਕਰਕੇ ਓਕੇ ਫਿਰ ਉਹਦਾ ਫਰਾਈਡ ਰਾਈਸ ਦਾ ਮਸਾਲਾ ਹੁੰਦਾ
ਅੱਛਾ, ਮਾਰਕੀਟ ਤੋਂ ਮਿਲਦਾ ਉਹ
ਉਸ ਤੋਂ ਬਾਅਦ ਹਾਂਜੀ ਹਾਂਜੀ, ਮਾਰਕੀਟ ਤੋਂ ਮਿਲ ਜਾਂਦੇ ਨੇ। ਇੱਕ ਬਲੈਕ ਕਲਰ ਦਾ ਹੁੰਦਾ, ਇੱਕ ਵਾਈਟ ਕਲਰ ਦਾ ਹੁੰਦਾ, ਦੋ ਤਰ੍ਹਾਂ ਦੋ ਤਰ੍ਹਾਂ ਹੁੰਦੇ ਨੇ। ਹਾਂਜੀ। ਬਸ ਉਸ ਤੋਂ ਬਾਦ ਥੋੜਾ ਚਾਵਲ ਪਾ ਕੇ ਫੇਰ ਉਹਨੂੰ ਬੋਤਾ ਪਾਣੀ ਮੈਂ ਬਲੈਕ ਵਾਲਾ ਯੂਜ ਕਰਦੀ ਆਂ।
ਅੱਛਾ, ਉਹ ਸੋਆ ਸੋਸ ਵਾਲੇ ਹੋ ਜਾਂਦੇ ਹੋਏਗੇ, ਅੱਛਾ, ਅੱਛਾ ਅੱਛਾ।
ਫੇਰ ਬਸ ਉਸ ਤੋਂ ਬਾਅਦ ਆਪਾ ਚਾਵਲ ਨੂੰ ਥੋੜਾ ਕ ਡ ਲੈਂਦੇ ਆਂ। ਜਿਵੇਂ ਉਹ ਪਾਣੀ ਚੋਂ ਕਡਦੇ ਆ ਨਾ, ਤੇ ਉਹਦੋ ਥੋੜਾ ਜਿਹਾ ਪਾਨੀ ਉਹ ਸੋਕ ਲੈਂਨੇ ਆ ਪਹਿਲੇ। ਪੂਰਾ ਅੱਛੀ ਤਰ੍ਹਾਂ ਫਰਾਈ ਕਰਕੇ ਫੇਰ ਉਹਦੇ ਹਾਫ ਜਿਹੜਾ ਨਿੰਬੂ ਹੈਗਾ ਉਹ ਪਾ ਦਿੰਨੀ ਆ।
ਅੱਛਾ।
ਹੋਰ ਅੱਛੇ ਬਨਨ। ਫੇਰ ਉਸ ਤੋਂ ਬਾਅਦ ਉਹਨੂੰ ਪਾਨੀ ਪਾ ਕੇ ਥੋੜਾ ਘੱਟ
ਹੂੰ, ਹੂੰ, ਤੇ ਪਹਿਲੇ ਚਾਵਲ ਥੋੜ੍ਹੀ ਦੇਰ ਭਿਗੋ ਕੇ ਰੱਖਨੇ ਪੈਂਦੇ।
ਪਹਿਲੇ ਭਿਗੋ ਲੋ, ਪੰਜ ਦਸ
ਓ। ਅੱਛਾ, ਅੱਛਾ, ਅੱਛਾ ਜ਼ਿਆਦਾ ਦੇਰ ਨੀ ਕਰਦੇ, ਅੱਛਾ। ਛਾ, ਉਸ ਤੋਂ ਬਾਅਦ ਫੇਰ, ਤੇ ਜੇਸ਼ ਜੇ ਤੁਸੀਂ ਸਬਜ਼ੀ ਫਰਾਈ ਕੀਤੀ, ਏ ਕਿਸ ਟਾਈਮ।
ਇਹ ਉਸੀ ਟਾਈਮ ਜਦੋਂ ਆਪਾਂ ਪਾਨੇ ਆਂ ਨਾ ਉਹਦੇ ਵਿੱਚ ਮਸਾਲੇ ਵਗੈਰਾ ਪਾ ਦਿੰਨੇ ਆਂ। ਉਸ ਤੋਂ ਬਾਅਦ ਸਬਜ਼ੀ ਸੁੱਟ ਦੋ। ਸਬਜ਼ੀ ਨੂੰ ਅੱਛੀ ਤਰ੍ਹਾਂ ਅੱਛੀ ਤਰ੍ਹਾਂ ਫਰਾਈ ਹੋ ਜੇ ਪਹਿਲੇ, ਬਿਲਕੁਲ ਰੈੱਡ ਹੋ ਜਾਏ। ਫੇਰ ਉਸ ਤੋਂ ਬਾਅਦ ਅਪ ਚਾਵਲ ਪਾ ਦੇਨੀ ਆਂ, ਫੇਰ ਉਹਨੂੰ ਅੱਛੀ ਤਰ੍ਹਾਂ ਫਰਾਈ ਕਰ ਲੈਂ ਫੇਰ ਮਸਾਲਾ, ਚਾਵਲ ਦੇ ਉੱਤੇ ਮਸਾਲਾ ਫੇਰ ਰ ਪਾਣੀ ਪਾਨੀ ਆਂ।
ਅੱਛਾ।
ਹਾਂਜੀ।
ਛਾ।
ਹਾਂਜੀ, ਤੁਸੀਂ ਵੀ ਟਰਾਈ ਕਰਨਾ।
ਪਾਪਾ ਨਾਲ ਗੱਲ ਕਰ ਲੋ, ਅੱਛਾ। ਹੋਰ ਸੁਣਾਓ।
ਬਸ ਵਧੀਆ। ਸ਼ਾਮੀ ਆਪਾਂ ਬੇਲਪੂੜੀ ਬਨਾਈ ਸੀ।
ਅੱਛਾ।
ਹਾਂਜੀ।
ਹੋਰ ਹਾਂਜੀ
ਤੁਸੀਂ ਕਰ ਲਿਆ ਡਿਨਰ
ਨਹੀਂ ਨਹੀਂ ਹੁਣ ਕਰਾਂਗੇ ਅੱਜ ਅਸੀਂ ਵੀ ਯਲੋ ਦਾਲ ਹੀ ਬਣਾਈ ਸੀ ਪਹਿਰਣ ਨੂੰ ਬਹੁਤ ਹੈਵੀ ਹੋ ਗਿਆ ਸੀ ਨਾ
ਓਕੇ ਓਕੇ
ਫਿਰ ਨੋਰਮਲ ਦਾਲ ਹੀ ਬਣਾਈਏ ਅਸੀਂ ਤਾਂ
ਠੀਕ ਹੈ ਤੁਸੀਂ ਨਹੀਂੀ ਗਏ ਕਿੱਥੇ ਘੁੰਮਣ
ਅਸੀਂ ਵੀ ਆਏ ਹੋਏ ਸੀ ਬੱਚੇ ਨਾਨੀ ਘਰ ਹੀ ਲੈ ਕੇ ਆਈ ਸੀ ਮੈਂ ਵੀ
ਓਕੇ ਓਕੇ ਠੀਕ ਹੈ ਹੋਰ ਫ ਬੱਚੇ ਅੱਜ ਕਲ੍ਹ ਫੋਨ ਬੜਾ ਯੂਜ ਕਰ ਰਹੇ ਹੋਣੇ ਨੇ
ਹਮ ਬੜਾ ਬੜਾ ਹਰ ਟਾਈਮ ਆਈਪੈਡ ਚਾਹੀਦਾ ਇਹ ਨੂੰ ਫੋਨ ਦੇ ਦੋ ਇੱਕ ਨੂੰ ਫਿਰ ਇੱਕ ਨੂੰ ਟੀ ਵੀ ਅੱਗੇ ਬਿਠਾਇਆ
ੳਹੂੀ ਤੇ ਨਾ ਕੀ ਜਾਣ ਤੁਸੀਂ ਕੀ ਸੋਚਦੇ ਹੋ ਕਿ ਅੱਛਾ ਹੈ ਫੋਨ ਸਾਡੇ ਲਈ ਕਿ ਨਹੀਂ
ਦੇਖੋ ਮਤਲਬ ਉਝ ਨਾ ਵੇਖੋ ਤੇ ਅੱਛਾ ਵੇ ਵੈਸੇ ਥੋੜਾ ਠੀਕ ਵੀ ਨੀ ਹੈ ਬੱਚੇ ਦੇ ਅਕੋਰਡਿੰਗ ਤੇ ਨਹੀਂ ਕਿਉਂਕਿ ਬੱਚੇ ਬੜਾ ਜ਼ਿਆਦਾ ਡੀਪਲੀ ਅੰਦਰ ਚਲੇ ਜਾਂਦੇ ਨਾ ਹਾਂ
ਇ ਤੇ ਹੈਾਂ
ਬੱਚੇ ਬਹੁਤ ਜ਼ਿਆਦਾ ਡੀਪ ਚਲੇ ਜਾਂਦੇ ਚੱਲ ਅਸੀਂ ਤਾਂ ਥੋੜ੍ਹੀ ਦੇਰ ਯੂਜ ਕੀਤਾ ਇਦੋਂ ਰੀਲਾਂ ਦੇਖ ਲਈੀਆਂ ਇਤੇ ਕੁਛ ਕਰਨੇ ਆ ਬੱਚੇ ਤਾਂ ਬਹੁਤ ਦੀਪ ਜਾਂਦੇ ਜੋ ਜੋ ਦੇਖਦੇ ਉਹੀ ਕਾਪੀ ਕਰਦੇ ਨੇ
ਬਿਲਕੁਲ ਬਿਲਕੁਲ ਅੱਜ ਕਲ ਉਹ ਏ ਆਈ ਦਾ ਵੀ ਜ਼ਮਾਨਾ ਆ ਗਿਆ
ਹਾਂਜੀ ਬਿਲਕੁਲ
ਬੱਚੇ ਫਟਾਫਟ ਚੈਟ ਜੀਬੀ ਟੀ ਇਨਾ ਯੂਜ ਕਰ ਰਹੇ ਨੇ ਅੱਜ
ਬਹੁਤ ਜ਼ਿਆਦਾ
ਵੈਸੇ ਈਜ਼ੀ ਵੀ ਹੋ ਗਿਆ ਸਾਡਾ। ਕੰਮ ਵੀ ਈਜ਼ੀ ਹੋ ਗਿਆ।
ਹਾਂਜੀ ਇਹ ਤੇ ਹੈ, ਬੱਚਿਆਂ ਲਈ ਥੋੜਾ ਡਰ ਲੱਗਦਾ ਨਾ। ਕਿਉਂਕਿ ਅੱਜ ਕੱਲ੍ਹ ਬੱਚੇ ਐਸੇ ਐਸੇ ਕੋਸ਼ਚਨ ਪੁੱਛ ਲੈਂਦੇ ਨੇ ਮੋਬਾਇਲ ਦੇ ਵਿੱਚੋਂ ਹੀ, ਫਿਰ ਉਹ ਨੂੰ ਜਵਾਬ ਦੇਣਾ ਬੜਾ ਔਖ ਔਖਾ ਲੱਗਦਾ ਕਈ ਵਾਰੀ ਤਾਂ।
ਹਾਂਜੀ ਹਾਂਜੀ
ਹਮ ਹਮ ਹਮ
ਬਸ ਮੰਨਦੇ ਵੀ ਨਾ ਬੱਚੇ।
ਆ ਇਹ ਤੇ ਗੱਲ ਏ, ਬੱਚੇ ਨੀ ਮੰਨਦੇ ਬਿਲ ਕੁਲ ਵੀ ਮ ਮੋਬਾਇਲ ਲੈਣਾ ਤੇ ਰੋਟੀ ਅੰਦਰ ਜਾਣੀ ਏ, ਕੋਈ ਕੰਮ ਕਰਨਾ ਤਾਂ ਉਹ ਕੰਮ ਹੋਣਾ ਏ ਮੋਬਾਇਲ ਦੇ ਨਾਲ ਹੀ, ਜਿਵੇਂ ਉਹ ਦੀ ਲਾਈਫ ਮੋਬਾਇਲ ਹੀ ਹੈ।
ਹੋ, ਅੱਜ ਕੱਲ੍ਹ ਜਿੱਦ ਵੀ ਹੋ ਗਏ ਨੇ ਨਾ ਬੱਚੇ ਬੜਾ, ਮੋਬਾਈਲ ਚਾਹੀਦਾ ਤੇ ਨਾਲੇ ਠੀਕ ਹੋ ਜਾਂਦੇ। ਜੀ
ਬਿਲਕੁਲ ਫਰ ਅਸੀਂ ਮਾਵਾਂ ਵੀ ਤੇ ਫੇਰ ਇੰਝੇ ਜੀ ਕਰਨੇ ਹਾਂ, ਥੋੜਾ ਤੰਗ ਕਰਦੇ ਤੇ ਅਸੀਂ ਨਾਲ ਹੀ ਕਹਿੰਦੇ ਹਾਂ ਲੋ ਬੱਚ ਬੇਟਾ ਫੋਨ ਲਲੋ ਚੁਪ-ਚਾਪ ਬਹਿਜੋ, ਸ਼ੋਰ ਨਾ ਮਚਾਓ। ਗਲਤੀ ਤਾਂ ਸਾਡੀ ਏ ਮੇਨ, ਅਸੀਂ ਪਹਿਲੇ ਆਪ ਹੀ ਕਰਨੇ ਆ।
ਹਾਂਜੀ- ਹਾਂਜੀ
ਇਹ ਗੱਲ ਏ
ਕੋਈ ਗੱਲ ਨਹੀ ਹੋਰ, ਛੁੱਟੀਆਂ ਏ ਨਾਨੀ ਘਰ ਆਏ ਦੇ ਨੇ ਇੰਜੋਏ-
ਹਾਂ, ਹਾਂ ਇਹਨਾਂ ਦਾ ਦਾਦੀ ਘਰ ਵੀ ਉਹ ਹਾਲ ਏ, ਬੱਚਿਆਂ ਦਾ। ਉੱਥੇ ਇਹ ਵੇ ਥੋੜ੍ਹਾ ਸਕੂਲ ਵਗੈਰਾ ਜਾਂਦੇ, ਥੋੜਾ- ਟਾਈਮ ਨਿਕਲ ਜਾਂਦਾ, ਸਵੇਰੇ ਜਾਂਦੇ, ਦੁਪਹਿਰੇ ਆਉਂਦੇ ਨੇ ਇੱਕ, ਦੋ ਵਜੇ, ਫਿਰ ਨਾਲੇ ਟਿਊਸ਼ਨ ਦਾ ਟਾਈਮ ਚਾਰ ਵਜੇ, ਫਿਰ ਛੇ ਵਜੇ ਘਰ ਆਉਂਦੇ ਨੇ।
ਹਾਂਜੀ -ਹਾਂਜੀ
ਖੇਲ, ਕੂਦ ਕਰਦੇ ਨੇ-
ਬਸ ਉਹੀ ਹਿ, ਅੱਜ ਕੱਲ੍ਹ ਸਟੱਡੀ ਵੀ ਤੇ ਇੰਨੀ- ਟ‌ੱਫ ਹੋਗਿਆ ਇਹ ਬੱਚਿਆਂ ਲਈ। ਬੱਚਿਆਂ ਨੂੰ ਟਾਈਮ ਵੀ ਨੀ ਮਿਲਦਾ, ਜਦੋਂ ਫੇਰ ਬਾਕੀ ਜਿਹੜਾ ਟਾਈਮ ਹੁੰਦਾ ਫਿਰ ਫੋਨ ਵਿਚ ਯੂਜ਼ ਕਰ ਦਿੰਦੇ ਨੇ।
ਹਾਂ- ਹਾਂ ਸਹੀ ਗੱਲ ਹੈ। ਹੋਰ ਸੁਣਾਓ ਫ
ਬਸ, ਠੀਕ। ਤੁਸੀਂ ਦੱਸੋ?
ਘਰ ਪਰਿਵਾਰ ਠੀਕ ਨੇ ਸਭ?
ਹਾਂਜੀ ਹਾਂਜੀ ਸਭ ਵਧੀਆ ਬਸ ਉਹ ਵੀ ਫੋਨ ਹੀ ਦੇਖਦੇ ਨੇ ਜ਼ਿਆਦਾਤਰ ਤੇ ਕੋਈ ਕੁਛ ਕਹਿ ਤੇ ਸਕਦਾ ਨੀ ਨਾਨੀ ਘਰ ਆਏ ਗ ਨੇ ਨਾ ਆਪਾਂ ਮਾਰ ਸਕਦੇ ਹ
ਪੈ ਜਾਂਦੀ
ਓਹੀ ਤੇ
ਹਮ ਹੂੰ
ਹੁਣ ਘਰ ਜਾਣਗੇ ਤੇ ਸੈੱਟ ਹੋ ਜਾਣਗੇ
ਹਾਂਜੀ ਬਿਲਕੁਲ
ਇੱਥੇ ਨਾਨੀ ਡਾਟਦੀ ਓਧਰ ਦਾਦੀ ਡਾਟਦੀ ਸਾਨੂੰ
ਹਾਂ ਸਹੀ ਗੱਲ
ਦਾਦੀ ਤੇ ਫੇਰ ਵੀ ਜ਼ਿਆਦਾ ਡਾਟ ਲੈਂਦੀ ਨਾਨੀਆਂ ਤਾਂ ਉੱਕਾ ਹੀ ਡਰਦੀਆਂ ਉਹ ਤੇ ਕਹਿਣਗੇ ਕੋਈ ਗੱਲ ਨੀ ਜੋ ਕਰਨ ਕਰਨ ਦੌ ਬੱਚਿਆਂ ਦਿਲ ਲੱਗਾ ਹੋਇਆ ਰਵਾਓ ਨਾ ਬੱਚਿਆਂ ਨੂੰ ਉੱਥੇ ਇਸ ਤਰ੍ਹਾਂ ਕਹਿੰਦੇ ਨੇ
ਹੋਰ ਆ ਆਦਤ ਵੀ ਬਿਗੜ ਜਾਂਦੀ ਬੱਚਿਆਂ ਦੀ
ਹਾਂਜੀ ਬਿਲਕੁਲ
ਪਹਿਲੇ ਟਾਈਮ ਟੂ ਟਾਈਮ ਉਠ ਦੇ ਨੇ ਤੇ ਹੁਣ ਇੱਧਰ ਆ ਕੇ ਇਨੀ ਲੇਟ ਉੱਡਦੇ ਨੇ
ਬਹੁਤ ਮੇਰਾ ਆਪਣਾ ਬੇਟਾ ਜੀ ਰਾਤੀ ਲੇਟ ਸੋਏਗਾ ਬਾਰਾਂ ਇੱਕ ਵਜੇ ਆ ਜਾਗਾ ਆਈਪੈਡ ਦੇਖਦੇ ਦੇਖਦੇ ਉਓ ਨੀਂਦਾ ਫਿਰ ਸਵੇਰੇ ਪੂਰੀ ਇੱਕ ਵਜੇ ਤੱਕ ਕਰੇਗਾ ਬਾਰਾਂ ਵਜੇ ਤੱਕ
ਫਿਰ ਸਵੇਰੇ ਉੱਠ ਕੇ ਫਿਰ ਫੋਨ ਚਾਹੀਦਾ
ਫੋਨ ਖਾਣਾ ਪੀਣਾ ਟਾਈਮ ਟੇਬਲ ਸਭ ਚੇਂਜ ਹੋ ਜਾਂਦਾ ਹੈ ਸਾਰਾ ਸਿਸਟਮ ਬੱਚਿਆਂ ਨੇ ਆਪਣਾ ਖ਼ਰਾਬ ਕਰ ਲਿਆ ਫ਼ਿਰ ਅਸੀਂ ਚੱਲ ਕੋਈ ਗੱਲ ਨੀ ਉੱਥੇ ਜਾਣਾ ਸਕੂਲ ਦਾ ਟਮ ਹੋ ਜਾਣਾ ਫਿਰ ਫੇਿਰ ਬਿਜ਼ੀ ਲਾਈਫ ਹੋ ਜਾਣੀ ਬੱਚਿਆਂ ਦੀ
ਬਸ ਹੋਰ ਥੋੜੀ ਛੁੱਟੀ ਹੋ ਰਹੀ ਗਈਆ ਨੇ
ਹਾਂਜੀ ਹਦੇ ਬਸ ਅੱਜ ਛੇ ਤਰੀਕ ਤੋਂ ਹੋਏਗੀ
ਹਾਂਜੀ ਹਾਂਜੀ ਬੱਚਿਆਂ ਦੀ ਛੁ ਟੀਆਂ ਵੀ ਤੇ ਪਹਿਲਾਂ ਹੀ ਪੈ ਗਈਆਂ ਸੀ
ਹਾਂ ਇਸ ਵਾਰ ਟਵੰਟੀ ਫਾਈਵ ਤੋਂ ਪੈ ਗਿਆ ਸੀ
ਹਾਂਜੀ ਗਰ ਮੀ ਵੀ ਬਹੁਤ ਸੀ ਬੱਚਿਆਂ ਨੂੰ ਭੇਜਣ ਦਾ ਵੀ ਦਿਲ ਨ ਕਰਦੀ
ਇਸ ਵਾਰ ਗਰਮੀ ਜ਼ਿਆਦਾ ਪਈ ਹੈ ਬਹੁਤ ਤੇ ਇਸ ਵਾਰ ਤੇ ਟੈਂਪਰੇਚਰ ਫੋਰਟੀ ਫਾਈਵ ਹੀ ਰਿਹਾ ਹੈ। ਫੋਟੀ ਸਿਕਸ ਹੋ ਜਾਂਦਾ ਸੀ ਦੁਪਹਿਰੇ ਤਾਂ। ਮੈਂ ਜਿਹੜੇ ਸ਼ਹਿਰ ਰਹਿ ਰਹੀ ਹਾਂ ਨਾ। ਉੱਥੇ ਤੇ ਬੜੀ ਹੀ ਗਰਮੀ ਪਈ ਸੀ। ਇੱਥੇ ਬਹੁਤ ਜ਼ਿਆਦਾ।
ਹਾਂਜੀ।
ਪੱਖੇ ਬਿਨਾਂ ਨੀ ਰੁਕਿਆ ਜਾਂਦਾ ਸੀ ਕਿਚਨ ਵਿੱਚ ਜਾਣਾ ਬੁਰਾ ਹਾਲ ਹੋ ਜਾਂਦਾ ਸੀ ਇਤਨੀ ਗਰਮੀ ਸੀ ਬਹੁਤ।
ਬੜੀ ਜਿਆਦਾ ਕਾਫੀ ਵਿੱਚ ਥੋੜੀ ਜਿਆਦਾ ਹੀ ਹੋ ਗਈ ਸੀ।
ਹਾਂਜੀ।
ਹੁਣ ਤੇ ਆ ਥੋੜਾ ਮੌਸਮ ਵਿੱਚ ਠੀਕ ਹੋ ਗਿਆ ਸੀ ਬਾਰਿਸ਼ ਵਗੈਰਾ ਆਈਆਂ ਤੇ।
ਹਾਂ ਉਹੀ ਮੈਂ ਵੀ ਕਹਿ ਰਹੀ ਮੈਂ। ਇੱਕ ਵਾਰੀ ਹੋਰ ਬਾਰਿਸ਼ ਬੁਰਿਸ਼ ਆ ਜਾਏ ਮੌਸਮ ਅੱਛਾ ਹੋ ਜਾਏ। ਥੋੜਾ ਬੰਦਾ ਘੁੰਮਣ ਫਿਰਨ ਆਲਾ ਤੇ ਬਣੇਗਾ। ਧਿਆਨ ਜਾਣ ਵਾਸਤੇ।
ਹਾਂਜੀ ਹਾਂਜੀ ਆ ਤੇ ਘਰ ਹੀ ਬੈਠੇ ਰਹਿ ਗਏ ਆ।
ਹੋਰ ਉਹੀ ਤੇ ਦਿਲ ਵੀ ਨੀ ਕਰਦਾ ਤਿਆਰ ਹੋ ਕੇ ਕਿੱਥੇ ਜਾਣਾ ਪਤਾ ਗਰਮੀ ਚ ਫਿਰ ਕੱਪੜੇ ਵੀ ਚੁੱਕਦੇ ਨੇ ਗੰਦੀ ਆਦਤ ਪਈ ਟੀ ਸ਼ਰਟਾਂ ਲੋਵਰ ਪਾਉਣ ਦੀ।
ਹਾਂਜੀ ਹਾਂਜੀ।
ਇਸ ਕਰਕੇ।
ਕੋਈ ਗੱਲ ਨਹੀ ਹੋਜੇਗਾ ਥੋੜਾ ਹੋਜਏਗਾ ਮੌਸਮ ਠੀਕ।
ਹਾਂਜੀ ਹਾਂਜੀ ਹੋਰ।
ਹੋਰ ਹਾਂਜੀ ਹਾਂਜੀ ਹਾਂਜੀ ਨਾਲ ਨਾਲ ਕਰ ਰਹੀ ਸੀ।
ਅੱਛਾ ਅੱਛਾ ਚਲੋ ਫੇਰ ਠੀਕ ਹੈ ਹੈ।
ਹਾਂਜੀ ਠੀਕ ਹੈ ਜੀ ਓਕੇ ਸਤਿ ਸ਼੍ਰੀ ਅਕਾਲ ਬਾਏ।